ਹ
ਸਤਿ ਸ਼੍ਰੀ ਅਕਾਲ ਜੀ। ਹਾਂਜੀ, ਵਧੀਆ ਤੁਸੀਂ ਸੁਣਾਓ ਕੀ ਕਰਦੇ ਪਏ ਹੋ?
ਬਸ ਕੁਛ ਨੀ ਬੈਠੇ ਦੇ ਹੁਣੇ ਰੋਟੀ ਖਾਦੀ ਏ।
ਕੀ ਖਾਧਾ ਤੁਸੀਂ ਅੱਜ ਫੇਰ?
ਆਲੂ ਵਾਲੀ ਰੋਟੀ ਖਾਧੀਏ।
ਅੱਛਾ ਹੁਣ ਖਾਧੀ ਰਾਤ ਵੇਲੇ।
ਹਾਂਜੀ।
ਅੱਜ ਸਵੇਰੇ ਨੀ ਖਾਧੀ ਤੁਸੀਂ?
ਨਾ ਸਵੇਰੇ ਵੀ ਖਾਧੀ ਸੀ। ਨਾਸ਼ਤੇ ਦੇ ਟੈਮ ਤੇ ਹੁਣ ਵੀ ਖਾਧੀ ਏ।
ਰਾਤੀ ਲੋਕੀ ਘੱਟ ਖਾਂਦੇ ਨੇ।
ਹਾਂਜੀ
ਹਾਂਜੀ ਉਹ ਤਾਂ ਹੈ
ਹਾਂ ਬਸ ਕੁਛ ਨੀ ਤੁਸੀਂ ਖਾ ਲ ਰੋਟੀ
ਨਾ ਅਸੀਂ ਕਿਥੇ ਖਾਧੀ ਹਲੇ ਰੋਟੀ ਫਾਸਟ ਫੂਡ ਖਾਧਾ ਸੀ ਬਜ਼ਾਰੋਂ
ਅੱਛਾ, ਅੱਛਾ ਕੀ ਖਾਧਾ ਸੀ ਫਿਰ?
ਅੱਜ ਮੈਂ ਬਜ਼ਾਰੋਂ ਬਰਗਰ ਲੈ ਕੇ ਆਈ ਦੀ ਸੀ।
ਅੱਛਾ।
ਤੇ ਬਰਗਰ ਖਾਧਾ ਫੇਰ ਤੇ ਸਾਡੇ ਇੱਥੇ ਨਿਊਜ ਸ਼ੋ ਖੁੱਲੇ ਨਾ। ਸ਼ੋਪ ਤਾਂ ਉੱਥੋਂ ਬਰਗਰ ਖਾਧਾ ਫਿਰ ਮੈਂ।
ਅੱਛਾ।
ਤੇ ਘਰ ਉਹ ਮੈਂ ਫੇਰ ਮੰਮੀ ਨੇ ਮੇਰੀ ਮੈਂਕਰੋਣੀ ਬਣਾ ਲਈ। ਥੋੜ੍ਹੀ ਨਾਲ ਹੈਲਪ ਮੈਂ ਕਰਤੀ।
ਅੱਛਾ, ਅੱਛਾ।
ਹਾਂ ਫੇਰ ਆਪਾਂ ਮੈਕਰੋਨੀ ਵੀ ਖਾਧੀ ਤੇ ਬਰਗਰ ਵੀ ਖਾ ਲਿੱਤੇ ਫਿਰ ਮੈਂ।
ਅੱਛਾ ਹੋਰ ਸਹੀ ਹੈ
ਹਾਂ ਬਸ ਕਾਫੀ ਟਾਈਮ ਬਾਅਦ ਖਾਧਾ ਸੀ ਮੈਂ ਬਰਗਰ ਵਗੈਰਾ ਤੁ ਤੁਸੀਂ ਸਕੂਲ ਦਾ ਕੰਮ ਕਰ ਲਿਆ ਸਰਾਰਾ ਤੁਸੀਂ ਕਰ ਲ ਸਕੂਲ ਦਾ ਕੰਮ ਸਾਰਾ
ਹਾਂਜੀ ਕਰ ਲਿਆ
ਸਕੂਲ ਕਦੋਂ ਜਾਣਾ ਤੁਸੀਂ
ਕੱਲ ਜਾਵਾਂਗੇ ਜੀ
ਸਕੂਲ ਕਦੋਂ ਜਾਣਾ ਤੁਸੀਂ
ਕੱਲ ਜਾਵਾਂਗੀ
ਅੱਛਾ ਕੱਲ ਜਾਓਗੇ
ਹਾਂਜੀ
ਤੁਹਾਡੇ ਉੱਥੇ ਕਦੋਂ ਖੁੱਲ੍ਹੇ ਨੇ ੜ ਨਾਲ ਅੱਛਾ ਅੱਜ ਤੂੰ ਖੋਲਦੇ ਨੇ
ਹਾਂਜੀ
ਅੱਛਾ ਦਿੱਲੀ ਚ ਤੇ ਪੰਦਰਾਂ ਨੂੰ ਖੁੱਲਣਗੇ
ਹਾਂਜੀ ਪੰਜਾਬ ਵਿੱਚ ਵੀ ਛੇ ਨੂੰ ਖੁੱਲਣਗੇ
ਹਾਂ ਲੇਟ ਖੁੱਲਦੇ ਪਏਦੇ ਨੇ ਸਾਡੇ ਹੀ ਜਲਦੀ ਖੁੱਲ ਗਏ ਨੇੰਨਾ ਸਾਹਿਬ ਦੇ ਤੇ ਲੇਟ ਹੀ ਖੁੱਲਦੇ ਪਏ ਨੇ ਸਕੂਲ
ਹਾਂਜੀ ਹਾਂਜੀ
ਹੋਰ ਸੁਣਾਓ ਗਏ ਨੀ ਕਿੱਥੇ ਘੁੰਮਣ
ਨਹੀਂ ਗਏ ਨੀ ਸ਼ੋਪਿੰਗ ਕਰਨ ਗਏ ਸੀ
ਕੀ ਕੀ ਲਿਆਇ ਹੋ ਫਿਰ ਤੁਸੀਂ
ਕੱਪੜੇ ਲਿਆਏ ਸੀ ਜੀਨਸ ਟੋਪ ਵਗੈਰਾ ਲਿਆਏ ਸੀ ਕੁੜਤੀਆਂ ਲਿਆਏ ਸੀ
ਲੇੇ ਆਏ ਸੀ ਕਿਹੜੀ ਦੁਕਾਨ ਤੋਂ
ਦੁਕਾਨ ਤੋਂ ਦੁ ਕਿਹੜੀ ਦੁਕਾਨ ਦੁਰਗਾ ਵਾਲੇ ਕੋਲੋਂ
ਅੱਛਾ ਹਾਂ ਉਸ ਉਸ ਮਤਲਬ ਕੱਪੜੇ ਵਧੀਆ ਨੇ ਉਹਦੇ ਕੋਲ ਨਾ
ਹਾਂਜੀ ਹਾਂਜੀ
ਵਗੈਰਾ ਵੀ ਉੱਦਾਂ ਠੀਕ ਏ
ਹਾਂਜੀ ਰੀਜ਼ਨੇਬਲ ਪ੍ਰਾਈਜ਼ ਹੈਗਾ ਠੀਕ ਹੈ
ਹਾਂ, ਓ ਵਦੀਆ ਦੇਂਦਾ।
ਹਾਂਜੀ ਓ ਤਾ ਐ। ਬਾੱਸ ਮੈਂ ਵੀ ਜਾਨਾ ਸੀ ਲੋਵਰ ਲੈਨ ਕੋਰੀਅਨ, ਤੇ ਫੇਰ ਮੈਂ ਗਈ ਨੀ ਲੈਨ।
ਅੱਛਾ।
ਹਾਂ, ਸਲਾ ਬਂਦੇ, ਬਂਦੇ ਰੈਗੀ ਅੱਜ ਮੀਂ ਆ ਜਾਂਦਾ ਸਾਡੇ ਏਥੇ ਮਰਨਾ ਮੈਂ ਜਾਣਾ ਸੀ ਅੱਜ ਫੇਿਰ ਮੈਂ ਗਈ ਨੀ
ਅੱਛਾ
ਹਾਂਜੀ
ਹੋਰ
ਹੋਰ ਬਸ ਪਾਰਕ ਆਏ ਹਾਂਜੀ ਵਧੀਆ ਤੁਹਾਡੇ ਘਰ ਸਭ ਠੀਕ ਨੇ
ਹਾਂਜੀ ਹਾਂਜੀ ਸਭ ਵਧੀਆ
ਹਮ ਬਸ ਮੈਂ ਵੀ ਪਾਰਕ ਆਈ ਦੀ ਸੀ ਵੋ ਕਰਦੀ ਵੀ ਹਨ ਨਾਲ ਮੈਂ ਕਿਹਾ
ਅੱਛਾ ਹਾਂਜੀ
ਹਾਂਜੀ ਹੋਰ ਤੁਸੀਂ ਗਏ ਨੀ ਕਿੱਥੇ
ਇਹ ਨਾਲ ਨਾਲ ਸੀ ਅਸੀ ਗਏ ਸੀ। ਰਿਸ਼ੀਕੇਸ਼ ਗਏ ਸੀ, ਹਰਿਦੋਆਰ ਗਏ ਸੀ, ਹੁਨ ਦੇਖੋ ਦੇਰਾਦੂਨ ਸਲਾ ਬੰਦੀ ਪੀਏ।
ਅੱਛਾ, ਹਰਦੋਆਰ ਭੀੜ ਸੀ?
ਪਾਦਾ
ਹਾਂ, ਹਰਦੋਆਰ ਤੇ ਭੀੜ ਹੋਂਦੀ ਏ। ਰਿਸ਼ੀਕੇਸ਼ ਵੀ ਭੀੜ ਹੁੰਦੀ ਆ, ਗਰਮੀ ਛੁੱਟੀਆਂ ਪਈਆਂ ਤੇ ਨਾ
ਹਾਂ।
ਜਿੱਥੇ ਮਰਜ਼ੀ ਚੱਲ ਜੋ, ਭੀੜ ਤੇ ਹੈਈ ਏ ਹਰ ਜਗਾ ਭੀੜ, ਤੇ ਗਰਮੀ ਵੀ ਬੋਤ ਏ।
ਹਾਂਜੀ।
ਚਲੋ ਤੋਆਡੇ ਸਕੂਲ ਦਾ ਕਾਮ ਹੋਗੇਆ ਨਾ ਸਾਰਾ
ਹਾਂਜੀ, ਹਾਂਜੀ, ਹੋਗੇਆ ਸਾਰਾ।
ਸਾਡਾ ਤੇ ਕਿੱਥੇ ਹੋਏਆ ਈ ਕੋਈ ਨੀ ਫੋਨ ਚਲਾਨੇ ਆ। ਫੋਨ ਤੋ ਬਾਰ ਆਨੇ ਆ, ਫੇਰ ਮਾ ਮਾਨ ਈ ਨੀ ਕਰਦਾ ਕਰਨ ਨੂੰ ਬਿਲਕੁਲ ਵੀ ਕੋਪੀਆਂ ਫੜਨੀ ਆਂ, ਫੇਰ ਮੈਂ ਸੈਡ ਚ ਰਾੱਖ ਦੇਂਨੀ ਆਂ।
ਮੈਂ ਵੀ ਬੜੀ ਮੁਸ਼ਕਿਲ ਕੀਤਾ ਆਪਨਾ
ਬੜੀ ਹੈਨੀ ਓ ਬੜਾ ਓਖਾ ਹੋਏਦਾ ਬੜਾ ਈ ਜੈਦਾ, ਹੋਨ ਕੰਪਲੀਟ ਨੀ ਹੋਂਦਾ ਪੇਆ ਮਲਬ ਹੈਨਾ ਹਾਂ, ਕੰਪਲੀਟ ਨੀ ਹੋਂਦਾ ਪੇ ਬਿਲਕੁਲ ਵੀ
ਹਾਂ।
ਹਾਂਜੀ।
ਹੁਦਾ ਥੋੜੀ ਏ, ਬਟ ਜਦੋ ਕਰੋ ਤੇ ਤਾਂ ਜੈਦਾ ਲਗਾ
ਬਾਕੀ ਫਾਈਲਾਂ ਵਗੈਰਾ ਤੇ ਰੈ ਰਈਆਂ ਨੇ।
ਅੱਛਾ।
ਫਾਈਲ ਵਗੈਰਾ ਬੋਤ ਰੈਰੀ ਏ, ਤੇੰਨ ਚਾਰ ਰੈਂਦੀਆਂ ਪੇ ਨੇ
ਅੱਛਾ।
ਕੰਪਲੀਟ ਈ ਨੀ ਹੋਈ ਮੇਰੀ ਤਾ ਸਾਰੀ ਓਤੋ ਫੇਰ ਮੋਡਲ ਵਗੈਰਾ ਵੀ ਸਕੂਲ ਵਾਲੇਆਂ ਨੇ ਦਿੱਤੇ ਹੋਨਗੇ ਸ਼ਾਏਦ ਓਵੀ ਬਨਾ, ਬਾੱਸ ਏਕ ਕੀਤੀ ਸੀ ਮੈਂਧ ਦੀ ਕੀਤੀ ਸੀ, ਤੇ ਬਾਕੀ ਕੀ ਅਸਾਈ‌ਮੈਂਟਾਂ ਕੀਤੀਆਂ।
ਹਾਂ।
ਅਸਾਈਮੈਂਟ ਕੀਤੀ, ਤੇ ਫੇਰ ਹੈ ਬਸ ਅਸਾਈਨਮੈਂਟ ਮੈਂ ਕੀਤੀ ਇੰਗਲਿਸ਼ ਦੀ ਕੀਤੀ
ਅੱਛਾ
ਤੇ ਹਿੰਦੀ ਤੇ ਕੀਤੀ ਹੈ
ਹ
ਤੇ ਐਸ ਐਸਟੀ ਦੀ ਕੀਤੀ ਅਸਾਈਨਮੈਂਟ ਤੇ ਇੱਕ ਮਿਸਤਰੀ ਦੀ ਕੀਤੀ ਹੈ ਚਾਰ ਕੀਤੀਆਂ ਨੇ ਤੇ ਬਾਕੀ ਏਕ ਸਾਇੰਸ ਦੀ ਲੇਬਲ ਕੰਪਲੀਟ ਕਾੱਲ ਸਟਾਟ ਕਰਾਂਗੀ, ਤੇ ਚਾਰ ਪਾੰਜ ਦੇਨ ਬਾਦ ਹੋਏਗੀ ਕੰਪਲੀਟ
ਅ
ਹਾਂਜੀ। ਪਾੰਜ ਛੇ ਦੇਨ ਤੇ ਲੱਗਦੇ ਨੇ ਕੰਪਲੀਟ ਕਰਦੇ, ਜੇ ਨਾ ਕਰੀਏ ਲਗਾ ਤਾਰ ਕਰੀਏ, ਤਾਂ ਫੇਰ ਏਕ ਦੋ ਦੇਨ ਲੱਗਦੇ ਨੇ।
ਹਾਂ, ਬਾੱਸ
ਇਦਾਂ ਈ ਏ ਬਾੱਸ
ਹਾਂਜੀ, ਸਾਡੇ ਵਰਗਾ ਲਗਾਤਾਰ ਨੀ ਕਰਦਾ ਨਾ ਬਾੱਸ ਏ ਸੋਚਦੇ, ਬਾੱਸ ਏ ਸੋਚਦੇ ਆ ਛੁੱਟੀਆਂ ਆੱਜ ਹੈਗੀਆਂ ਨੇ ਕੋਈ ਨੀ ਆਰਾਮ ਨਾਲ ਕਾਰ ਲਾਂਗੇ, ਫੇਰ ਜਦੋਂ ਸਕੂਲ ਖੁੱਲਦੇ ਨੇ ਫੇਰ ਜਲਦਬਾਜ਼ੀ ਚ ਕਰਨੇ ਆ।
ਹਮ ਛੋਟੀਆਂ ਵੀ ਖ਼ਤਮ ਹੋ ਹੀਗਈ ਨੇ ਕਿਨੀਆਂ ਕਿ ਨੇ ਬਸ ਸਕੂਲ ਖੁੱਲ ਗ ਨੀ ਹੁੰਣ ਤਾਂ,
ਹਾਂ
ਹਮ ਬਸ ਫੁੱਟਬਾਲ ਖੇਲਦੇ ਪਏ ਸੀ ਬੱਚੇ ਪਾਰਕ ਚ
ਅੱਛਾ
ਹਾਂ ਫੇਰ ਮੁੰਡੇ ਮੁੰਡੇ ਖੇਲਦੇ ਨੇ ਨਾ ਫੁੱਟਬੋਾਲ ਤੇ ਫਿਰ ਆਪਾਂ ਬੈਠੇ ਦੀ ਸੀ ਹਾਂਜੀ
ਤੁਸੀਂ ਨੀ ਖੇਲਦੇ ਕੁਛ
ਬਸੀ ਬੈਡਮਿੰਟਨ ਖੇਲ ਲੈਂਦੇ ਹਾਂ ਜਾਂ ਵੋ ਕਰ ਲੈਂਦੇ ਹਾਂ
ਅੱਛਾ ਅੱਛਾ ਹਮ
ਹਮ ਬਸ ਹੁਣ ਬੈਠੀ ਜੇ ਗਰਮੀ ਲੱਗਦੀ ਹੈ ਵੋ ਕਰਨ ਬਸ ਹੁਣੇ ਹੀ ਜਿਸ ਹੁਣੇ ਬੈਠੀ ਆ ਵੋ ਕਰਕੇ
ਅੱਛ
ਆਪਾਂ ਤੇ ਹਲੇ ਖਾਣਾ ਵੀ ਨੀ ਖਾਧਦਾ ਪਹਿਲੇ ਹੀ ਉਹ ਕਰਦੇ ਪਏ ਆ
ਹਮ ਹਮ
ਹਮ ਕੁਛ ਖਾਧਾ ਥੋੜ੍ਹੀ ਨਾ ਆਪਾਂ ਹਾਂ ਫਾਸਟ ਫੂਡ ਖਾ ਲਿਆ ਹ
ਹਮ
ਹ
ਹੋਰ ਮੇਰੀ ਵੀ ਬਸ ਹੋਗ ਸਾਰੀ ਫਾਈਲਾਂ ਬਸ ਇੱਕ ਰਹਿੰਦੀ
ਕਰਦੇ ਪਿਆ
ਬਸ ਕੁਛ ਨੀ ਅ ਬੈਠੇ ਮੇਰੀ ਵੀ ਫ ਜਲਦੀ ਰਹੇਗੀ ਬਸ
ਹੋਰ ਰ ਬੱਸ ਇੱਕ ਰਹਿਗੀ ਏ
ਫਿ ਕੱਲ ਹਾਂਜੀ ਪੇਜ ਫਸਟ ਪੇਜ ਹੋ ਗਏ। ਹੋਰ ਕੀ?
ਹਾਂਜੀ।
ਬਸ ਉਹ ਵੀ ਇੱਕ ਵੀ ਅੱਧੀ ਰਹਿ ਗਈ ਹੈ ਮਤਲਬ ਬਸ। ਹੋਈ ਗਏਗੀ ਕੰਪਲੀਟ ਹੋ ਵੀ ਜ ਕਰਾਂ ਤੇ ਹੋ ਵੀ ਜਾਏਗੀ। ਬਸ ਆਲਸ।
ਨਹੀਂ ਕਰਨਾ ਤੇ ਆਪਣੇ ਉੱਤੇ ਡਿਪੈਂਡ ਹੁੰਦਾ ਨਾ।
ਹਾਂ ਬਸ- ਬਸ।
ਵੈਸੇ ਫੋਨ ਹੀ ਨਹੀਂ ਛੱਡਦੇ ਤੇ ਕਿੱਥੋਂ ਆਣਗੀਆਂ ਕੰਪਲੀਂਟ ਸਾਡੀਆਂ।
ਹਾਂ ਹੀ ਤੇ।
ਹਮ।
ਤੁਹਾਡੇ ਵਰਗਾ।
ਤੇ।
ਛੱਡ
ਹਾਂਜੀ ਉਹ ਤਾਂ ਹੈ
ਅੱਛ ਹਠ
ਹਮ ਬਸ ਹੁਣ ਸਕੂਲ ਜਾਣਗੇ ਫਰ ਬਿਜੀ ਹੋ ਦੇਣਗੇ ਸਾਰੇ ਹੀ
ਹੋਰ ਕੀ ਸਕੂਲ ਜਾਓ ਸਵੇਰੇ ਉੱਠੋ
ਹਮ ਫਿਰ ਟਿਊਸ਼ਨ ਜਾਓ।
ਹੋਰ ਕੀ? ਸਾਰਾ ਦਿਨ ਦੱਸੋ।
ਹਾਂ ਟਿਊਸ਼ਨ ਤੁਸੀਂ ਕਿੱਥੇ ਜਾਂਦੇ ਹੋ ਟਿਊਸ਼ਨ ਵਸੇਂ।
ਨਿਕਲ ਜਾਂਦਾ ਹਜੇ ਜਾਂਦੀ ਪਈ। ਹਾਂ ਬਸ ਸਕੂਲ ਚ ਹੈਗਾ ਕੀ ਟਾਈਮ ਪਾਸ। ਵੀ ਹੋ ਜਾਂਦਾ ਹੈ ਤੇ ਸਟੱਡੀ ਵੀ ਹੁੰਦੀ ਹੈ। ਇੰਜੋਏਮੈਂਟ ਵੀ ਹੋ ਜਾਂਦਾ ਹੈ।
ਹਾਂ ਫਰੈਂਡਸ ਨਾਲ ਮਜ਼ਾ ਆਉਂਦਾ ਕੰਟੀਨ ਚ ਜਿ ਵੀ ਜਿਦਾਂ ਕੁਛ ਖਾ ਲਿਆ। ਬਸ ਇਦਾ ਹੀ ਹੁੰਦਾ ਹਮ।
ਇਦਾਂ ਹੀ ਇਹ ਬਸ।
ਹੋਰ ਸੁਣਾਓ। ਮੈਂ ਤੇ ਬਾਕੀ। ਹਿਸਾਬਸ ਹੁਣ।
ਬਸ ਵਧੀਆ ਸਾਰਾ ਕੁਛ ਵਧੀਆ। ਹਾਂਜੀ।
ਅੱਛਾ। ਬਸ ਬ ਬੈਡਮਿੰਟਨ ਮੈਂ ਹੁਣ ਖੇਲਣਾ ਸੀ ਥੋੜ੍ਹੀ ਦੇਰ। ਚ ਮੈਂ ਖੇਲਾਂਗੀ ਗੱਲ ਕਰ ਲੈ ਪਹਿਲੇ ਫੋਨ ਤੇ।
ਹਮ।
ਮੈਂ ਕਿਹਾ ਫਿਰ ਕਰਨੀ ਆਂ। ਹਾਂ- ਹਾਂ ਆਪਣਾ ਸਾਡਾ ਆਪਣਾ ਹੀ ਹੁੰਦਾ। ਹੇ ਤਾਂਗ ਘੱਟ ਗਏ। ਹਮ ਸਾਡਾ ਆਪਣਾ ਹੀ ਹੁੰਦਾ।
ਬੈਠ ਖੇਲਿਆ ਜਾਂਦਾ ਬੈਡਮਿੰੰਟਨ ਪਾਰਕ ਚ।
ਹਾਂਜੀ ਕਾਫੀ ਬੱਚੇ ਖੇਲਦੇ ਨੇ।
ਅੱਛਾ ਗਰਾਉਂਡ ਹੋਣਾ ਨਾ ਖੁੱਲਾ ਥੋੜ੍ਹਾ ਵੱਡਾ ਹੋਣਾ ਜਵੇਂ।
ਹਮ ਕਾਫੀ ਵੱਡਾ ਹੈ ਨਾ ਤੇ ਕਾਫੀ ਬੱਚੇ ਖੇਲਦੇ ਨੇ। ਇਹ ਜੋ ਖੇਲਦੇ ਨੇ ਬੋਲ ਵੈਲੀ ਵਾਲਾ, ਇਸਨੇ ਵੀ ਤੀ ਇਹ ਪੰਦਰਾਂ ਇੱਕ ਜਗ੍ਹਾ ਹੁੰਦੇ ਨੇ, ਤੇ ਪੰਦਰਾਂ ਇੱਕ ਚੰਗਾ ਹੁੰਂਦੇ ਨੇ
ਅੱਛਾ
ਬੰਦਾ ਆਰਾਮ ਨਾਲ ਬੰਦਾ ਇੱਕ ਸਾਈਡ ਚ ਅਲੱਗ ਖੇਲ ਸਕਦਾ ਹੈ। ਫੇਰ ਬੈਡਮਿੰਟਨ ਬੈਟ ਬੋਲ ਵਗੈਰਾ ਅਲੱਗ ਕਾਫ਼ੀ ਵੱਡਾ ਪਾਰਕ ਹੈ ਨਾ
ਹਮ, ਅੱਛਾ ਚਲੋ ਠੀ ਕੋਈ ਨੀ ਬਣਾਨੇ ਆ ਚਲੋ ਠੀਕ ਏ।
ਠੀਕ ਹੈ ਜੀ।
ਠੀਕ ਥੈਂਕ ਯੂ।
ਠੀਕ